ਹਾਂਜੀ ਸਸ਼੍ਰੀ ਕਾਲ ਜੀ।
ਹਾਂਜੀ ਸਸ਼੍ਰੀ ਕਾਲ ਜੀ ਕਿਵੇਂ ਓ?
ਠੀਕ-ਠਾਕ ਵਦੀਆ ਤੁਸੀਂ ਸੁਣਾਓ?
ਮੈਂ ਵੀ ਵਦੀਆ ਜੀ। ਹੋਰ ਕੀ ਕਰਦੇ ਸੀ?
ਬਸ ਕੁਛ ਨੀ, ਵਿਹਲੇ ਸੀਗੇ ਤੁਸੀਂ ਦੱਸੋ?
ਅੱਛਾ ਜੀ।
ਹਾਂਜੀ-ਹਾਂਜੀ, ਤੁਸੀਂ ਦੱਸੋ?
ਅਸੀਂ ਵੀ ਬੱਸ ਹੁਣ ਵੇਲੇ ਈ ਆ, ਸੈਰ ਕਰਨ ਜਾਣਾ
ਠੀਕ ਐ-ਠੀਕ ਐ।
ਸੈਰ ਕਰਨੀ, ਤੁਸੀਂ ਕਰਦੇ ਹੁਨੇ ਸੈਰ?
ਸ਼ੈਰ ਨਈ ਜਾਂਦੀ ਤਾਂ ਨੀ ਹੈਗੀ, ਪਰ ਸੋਚਿਆ ਜ਼ਰੂਰ ਆ, ਮਤਲਬ ਪੈਲਾਂ ਚਲੋ ਕਈ ਵਾਰ ਵੀ ਗਏ ਵੀ ਆ, ਮਲਬ ਸਵੇਰੇ ਸਾਜਰੇ ਉੱਠ ਕੇ ਵੀ ਜਾਂਦੇ ਸੀਗੇ, ਪਰ ਬਸ ਵਿੱਚ ਨੂੰ ਮਲਬ ਕਰਦੀ ਦਾ ਹਨਾ, ਫੇਰ ਪਤਾ ਨੀ ਕਿੰਨਾ-ਕਿੰਨਾ ਟਾਈਮ ਲੰਘ ਜਾਂਦਾ ਤੇ ਹੁਣ ਮੈਂ ਕਿਹਾ ਸੀਗਾ ਮੈਂ ਕਿਹਾ ਚਲੋ ਸ਼ਾਮ ਦੀ ਸ਼ੈਰ ਤਾਂ ਆਪਾਂ ਸ਼ੁਰੂ ਕਰਦੇ ਆ। ਵੀ ਚਲੋ, ਮਤਲਬ ਪੰਜ ਕੁ ਵਜੇ ਤਾ ਦੇਖੋ, ਪੰਜ ਫੇਰ ਤਾਂ ਧੁੱਪ ਜੀ ਹੁੰਦੀ ਆ ਵੀ ਚਲੋ, ਸਾਢੇ ਕ ਛੇ ਵਜੇ ਚੱਲ ਗਏ। ਸਵੇਰੇ ਐਵੇਂ ਹੁੰਦਾ ਨਾ ਕਿ ਜੀ ਉੱਠਣ ਜੇ ਦਾ ਆਲਸ ਜਾ ਆਂਦਾ।
ਹੂੰ, ਫੈਦੇ ਬੋਤ ਆ ਆਪਾਂ ਜੇ ਸੈਰ ਕਰੀਏ ਨਾ ਰੋਜ਼, ਓਦਾ ਵੀ ਫਿਟ ਰੈਨੇ ਆਂ
ਹਾਂਜੀ-ਹਾਂਜੀ, ਨਈ ਬੋਤ ਫੈਦੇ ਨੇ ਦੇਖੋ, ਇੱਕ ਤਾਂ ਹਨਾ ਮ ਜੇੜੀ ਸਵੇਰੇ-ਸਵੇਰੇ ਆਪਾਂ ਨੂੰ ਮਲਬ, ਸੁਸਤੀ ਜੀ ਪਈ ਰੈਦੀ ਆ ਨਾ, ਜਦੋਂ ਆਪਾਂ ਉੱਠਦੇ ਆਂ। ਸਵੇਰ ਦੀ ਸੈ਼ਰ ਨਾਲ ਦੇਖੋ, ਹੋਰ ਦੂਰ ਹੋ ਜਾਂਦੀ ਆ। ਰਾਤੀ ਜਿਵੇਂ ਆਪਾਂ ਕੈ ਦਈਏ ਮੋਟਾਪਾ, ਦੇਖੋ ਹੁਣ ਸਾਰਾ ਦਿਨ ਆਪਾਂ ਬੈਠੇ ਰੈਨੇ ਆਂ। ਤੇ ਖਾਧਾ-ਪੀਧਾ ਹਾਜ਼ਮ ਨੀ ਹੁੰਦਾ ਹੈਗਾ ਤਾਂ ਮੋਟਾਪਾ ਚੜੀ ਜਾਂਦਾ। ਚਰਬੀ ਚੜੀ ਜਾਂਦੀ ਆ।
ਤਾਂ ਹੋਰ ਵੀ ਵਧੀਆ, ਓਹਨਾ ਆਪਾਂ ਸਾਰਾ ਦਿਨ ਆਪਣਾ ਦਿਮਾਗ ਫਰੈਸ਼ ਰੈਂਦਾ ਏ।
ਬਿਲਕੁਲ-ਬਿਲਕੁਲ ਸਹੀ ਗੱਲ ਐ। ਨਾਲੇ ਸਵੇਰੇ-ਸਵੇਰੇ ਨਾ ਵਾਤਾਵਰਨ ਵੀ ਬੋਤ ਜ਼ਿਆਦਾ ਸ਼ੁੱਧ ਹੁੰਦਾ। ਓਸ ਟਾਈਮ ਪ੍ਰਦੂਸ਼ਣ ਬੋਤ ਘੱਟ ਹੁੰਦਾ। ਹਾਂਜੀ, ਪ੍ਰਦੂਸ਼ਣ ਵੀ ਓਸ ਟਾਈਮ ਘੱਟ ਹੁੰਦਾ ਕਿਓਕੇ ਓਸ ਟਾਈਮ ਆਵਾਜਾਈ ਨੀ ਨਾ ਹੁੰਦੀ ਹੈਗੀ। ਜਿਸ ਕਰਕੇ ਆਪਾਂ ਨੂੰ ਸ਼ੁੱਧ ਹਵਾ ਮਿਲ ਜਾਂਦੀ ਐ। ਔਕਸੀਜਨ
ਹਾਂਜੀ, ਤੁਸੀਂ ਓਦਾਂ-ਓਦਾਂ ਤੁਸੀਂ ਪਿੰਡ ਦੇ ਆ ਜਾ ਸੈਰ੍ਹ ਦੇ
ਨਈ ਪਿੰਡ ਦੀ ਆ ਮੈਂ
ਅੱਛਾ ਜੀ, ਫੇਰ ਤਾਂ ਹੋਰ ਵੀ ਵਦੀਆ ਹੋਣਾ, ਮਲਬ ਕੀ ਫੇਰ ਖੈਰ ਹਰੀਆਲੀ ਚ
ਹਾਂਜੀ-ਹਾਂਜੀ, ਬਿਲਕੁਲ। ਬਿਲਕੁਲ-ਬਿਲਕੁਲ, ਮਤਲਬ ਜਦੋਂ ਅਸੀਂ ਪੈਲਾਂ ਵੀ ਜਾਂਦੇ ਸੀ ਨਾ ਤਾਂ, ਮਬ ਏਦਰ ਖੇਤਾਂ ਵਾਲੀ ਸਾਈਡ ਜਾਂਦੇ ਸੀਗੇ।
ਕਿਓਕੇ ਰੋਡ ਤੇ ਤਾਂ ਦੇਖੋ ਨਾ ਚਲੋ, ਸੜਕ ਤਾਂ ਚੱਲਦੀ ਰੈਂਦੀ ਆ ਹਨਾ। ਤੇ ਮਲਬ ਖੇਤਾਂ ਵਾਲੀ ਸਾਈਡ ਵਧੀਆ ਜਗ੍ਹਾ ਬਣੀ ਹੋਈ ਐ ਹਨਾ, ਕਾਫੀ ਦੂਰ ਤੱਕ ਸਾਡੇ ਖੇਤ ਬਣੇ ਹੋਏ ਨੇ ਏਥੇ ਪਿੰਡਾਂ ਦੇ ਵਿੱਚ, ਤੇ ਨਾਲੇ ਦੇਖੋ ਆਲੇ ਦਾਲੇ ਹਰੀਆਲੀ ਦਿਖਦੀ ਐ। ਜੇੜੀ ਆਪਣੀ ਨਿਗ੍ਹਾ ਵਾਸਤੇ ਵੀ ਸਹੀ ਰੈਂਦੀ ਏ।
ਹੂੰ, ਬੋਤ ਵਧੀਆ ਹੁੰਦੀ ਆ, ਮੈਂ ਤਾਂ ਆਪ ਚਾਨੀ ਆ, ਮੈਨੂੰ ਵੀ ਏਦਾਂ ਨਾ ਤਾਂ ਖੇਤ ਵਗੈਰਾ ਬੋ ਵਧੀਆ ਲੱਗਦੇ ਆ ਮੈਂ ਕਿਹਾ ਚੱਲ, ਮੈਂ ਪਿੰਡ ਦੀ ਹੁੰਨੀ ਸਵੇਰੇ-ਸਵੇਰੇ ਸੈਰ ਕਰਨ ਦਾ ਅਲੱਗ ਈ ਮਜ਼ਾ ਹੁੰਦਾ।
ਹਾਂਜੀ-ਹਾਂਜੀ।
ਤਾਨੂੰ ਕਿ ਜ਼ਿਆਦਾ ਕਿੱਥੇ ਰਹਿਣਾ ਪਸੰਦ ਆ, ਤਾਨੂੰ ਪਿੰਡਾਂ ਚ ਕਿ ਸ਼ਹਿਰਾਂ ਚ?
ਨਹੀਂ ਦੇਖੋ ਪਿੰਡ ਮੈਨੂੰ ਲੱਗਦਾ ਜਿੱਥੇ ਵਧੀਆ ਨੇ ਨਾ। ਕਿਉਂਕਿ ਦੇਖੋ ਸ਼ਹਿਰਾਂ ਦੇ ਵਿੱਚ ਪਤਾ ਕੀ ਆ, ਲੋਕ ਮਤਲਬ ਆਪਣੇ- ਆਪਣੇ ਘਰਾਂ ਦੇ ਅੰਦਰ ਐ।
ਤੇ ਮਤਲਬ ਹੁਣ ਪਿੰਡਾਂ ਦੇ ਵਿੱਚ ਇਹ ਵੇ ਆ 'ਦੇਖੋ ਆਵਾਜ਼ਾਂ ਸੁਣ ਜਾਂਦੀਆਂ ਨੇ ਕਦੇ ਕੋਠੇ ਤੋਂ ਕਿਸੇ ਨੇ ਆਵਾਜ਼ ਮਾਰ ਲਈ, ਕਦੇ ਕਿਸੇ ਨੇ ਆਵਾਜ਼ ਮਾਰ ਲਈ ਹਨਾ, ਐ ਗਲੀ ਦੇ ਵਿੱਚ ਰੌਣਕ ਲੱਗੀ ਰਹਿੰਦੀ ਹੈ ਵਧੀਆ, ਹਾਂ ਬੱਚੇ ਗਾਹ ਪਾਉਂਦੇ ਫਿਰਦੇ ਨੇ ਮਤਲਬ ਜਿਵੇਂ ਹੁਣ ਜਿਵੇਂ ਬੱਚੇ ਖੇਡਦੇ ਨੇ, ਕਦੇ ਘਰਾਂ ਦੇ ਵਿੱਚ ਆ ਕੇ ਲੁਕ ਗਏ ਹਨਾ। ਐਂ ਕਦੇ ਕਿਸੇ ਦੇ ਘਰ ਦੇ ਉੱਪਰ ਟੱਪ ਕੇ ਲੰਘ ਤਾਂ ਸ਼ਹਿਰਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ, ਸ਼ਹਿਰਾਂ ਦੇ ਵਿੱਚ ਨਾ ਦੇਖੋ ਏਦਾਂ ਕੋਈ ਕਿਸੇ ਦੇ ਘਰ ਵੜਨ ਦਿੰਦਾ ਅ, ਅਗਲਾ ਕਹਿ ਦਿੰਦਾ ਵੀ ਹੁਣ ਜੋ ਕੁਛ ਤੋੜਤਾ ਹਨਾ, ਨੁਕਸਾਨ ਹੋਜੂਗਾ। ਕੋਈ ਮੁੰਡਿਆਂ ਨੂੰ ਵੜਨ ਨੀ ਦਿੰਦਾ ਹੈਗਾ। ਤੇ ਨਾਲੇ ਮਤਲਬ ਉੱਥੇ ਵੜ੍ਹਨ ਲਈ ਜਗ੍ਹਾ ਵੀ ਨਹੀਂ ਹੁੰਦੀ। ਕਿਉਂਕਿ ਪਤਾ ਕੀ ਆ, ਘਰ ਮਤਲਬ ਅਹ ਪੂਰੇ ਬੰਦ ਹੁੰਦੇ ਨੇ ਚੋਰਚ ਹਨਾ ਤੇ ਮਤਲਬ ਜਿਵੇਂ ਸਾਡੇ ਪਿੰਡ ਦੇ ਵਿੱਚ ਘਰ ਹੈਗੇ ਨੇ ਮਤਲਬ, ਕੰਧ ਦੀ ਨਾਲ ਕੰਧ ਐਵੇਂ ਖੁਲੀਆਂ ਛਤਾਂ ਨੇ।
ਓਵੀ ਸਾਡੀ ਗਲੀ ਦੇ ਵਿੱਚ ਵੀ ਜਿਵੇਂ ਬਣੀਆਂ ਹੋਈਆਂ ਨੇ, ਕੰਧ ਦੇ ਨਾਲ ਕੰਧ ਲੱਗਦੀ ਹੈ ਮਤਲਬ ਕਿ ਬੱਚੇ ਟੱਪ ਕੇ ਆਰਾਮ ਨਾਲ ਦੂਜੇ ਘਰ ਆ ਜਾਂਦੇ।
ਹ ਹੂਂ ਓਦਾਂ ਵੀ, ਪਿੰਡਾਂ ਦੇ ਲੋਕਾਂ ਦਾ ਸੁਭਾਅ ਜ਼ਿਆਦਾ ਮਿਲਣਸਾਰ ਹੁੰਦਾ।
ਬਿਲਕੁਲ, ਬਿਲਕੁਲ। ਮਤਲਬ ਏ ਆ ਨਾ ਜੇ ਕੋਈ ਮਿਲ ਗਿਆ ਤਾਂ ਐ ਨੀ ਪਤਾ ਵੀ ਓਦੇ ਨਾਲ ਘੰਟਾ ਲੱਗ ਜੇ ਗੱਲਾਂ ਮਾਰਦੇ। ਅੱਧਾ ਘੰਟਾ ਲੱਗ ਜੇ, ਐਂ ਈ ਗੱਲਾਂ ਚੱਲੀ ਜਾਣੀ ਗੀਆਂ। ਤੇ ਪੈਰਾਂ ਵਿੱਚ ਤੇ ਦੇਖੋ ਏਨਾ ਟਾਈਮ ਨਾ ਤਾਂ ਕੋਈ ਬਾਹਰ ਨਿਕਲਦਾ ਹੀ ਨਿਕਲਦਾ, ਅਗਲਾ ਸੈਰ ਕਰਨ ਲਈ ਹੀ ਨਿਕਲਦਾ। ਤੇ ਪਿੰਡਾਂ ਦੇ ਵਿੱਚ ਜਾਂ ਹਨਾ ਮਤਲਬ ਏ ਚੀਜ਼ ਆ, ਜਿਵੇਂ ਹੁਣ ਸਾਡੇ ਪਿੰਡਾਂ ਦੇ ਵਿੱਚ ਕੋਈ ਕੋਟੀਆਂ ਬੁਣਨ ਦਾ ਕੋਈ ਕੰਮ ਕਰਦਾ ਹਨਾ, ਤੇ ਕੋਈ ਮੰਨ ਲਓ ਕੋਈ ਸਿਲਾਈ ਕਢਾਈ ਦਾ ਲਾ ਲਓ ਕੁਛ। ਤਾਂ ਮਲਬ ਕਈ ਵਾਰੀ ਇੱਕ ਦੂਜੇ ਤੋਂ ਸਿੱਖਣ ਵੀ ਚਲੇ ਜਾਂਦੇ ਨੇ, ਤਾਂ ਇੱਕ ਦੂਜੇ ਦੇ ਘਰ ਬਹਿ ਕੇ ਕਰੀ ਜਾਂ ਦੇ ਨੇ, ਤਾਂ ਮਤਲਬ ਟਾਈਮ ਵਧੀਆ ਸਪੈਂਡ ਹੋ ਜਾਂਦਾ ਓਨਾ ਦਾ ਗੱਲਾਂ ਮਾਰ ਕੇ।
ਹਾਂਜੀ।
ਹੂ, ਹਾਂਜੀ, ਹਾਂਜੀ।
ਤੁਸੀ, ਪਹਿਲਾਂ ਵੀ ਪਿੰਡ ਦੇ ਈ ਸੀ, ਵਿਆਹ ਤੋਂ ਪਹਿਲਾਂ ਵੀ?
ਨਈ, ਨਈ ਵਿਆ ਨੀ ਹੋਇਆ ਮੇਰਾ।
ਅੱਛਾ, ਅੱਛਾ।
ਹਾਂਜੀ, ਹਾਂਜੀ। ਜੀ ਵਿਆ ਨੇ
ਚਲੋ
ਹਸੇ ਤਾਂ ਮੈਂ ਅਪਣੇ ਘਰ ਈ ਮੌਜਾਂ ਮਾਰਨੀ ਆਂ। ਹਾਂਜੀ, ਹਾਂਜੀ, ਹਾਂਜੀ। ਮਤਲਬ ਵਧੀਆ, ਜਦੋਂ ਜੀਅ ਕਰਦਾ ਹਨਾ ਹਜੇ, ਜਿੱਥੇ ਜੀਅ ਕਰਦਾ ਓਥੇ ਲਂਘ ਜਾਂਨੇ ਆਂ, ਵਿਆ ਤੋਂ ਬਾਦ ਥੁੜੇ, ਜ਼ਿੰਦਗੀ ਹੋਰ ਹਿਸਾਬ ਨਾਲ ਹੋ ਜਾਂਦੀ ਆ।
ਹੂੰ, ਬੋਤ ਜਾਦਾ ਫ਼ਰਕ ਪੈਂਦਾ ਐ।
ਹਾਂਜੀ, ਹਾਂਜੀ ਬਿਲਕੁਲ।
ਹਾਂਜੀ।
ਹਾਂਜੀ ਹਾਂਜੀ।
ਦੀਆ ਜਿੰਨੀਆਂ ਮੌਜਾਂ ਕਰਲੋ ਫੇਰ ਤਾਂ ਬੰਦਿਸ਼ ਜੀ ਹੋ ਜਾਂਦੀ ਐ।
ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਮਤਲਬ ਮੈਂ ਵੀ ਹੁਣ ਦੇਖੋ ਘਰ ਈ ਸੀਗੀ। ਮੈਂ ਵੀ ਮੰਮੀ ਨੂੰ ਕਹਿੰਦੀ ਸੀ ਵੀ ਚਲੋ ਆਪਾਂ ਸੈਰ ਕਰਨ ਚਲਿਆ ਕਰਾਂਗੇ। ਤੇ ਕੁਛ ਮੰਮੀ ਦੇ ਮਲਬ ਹੱਥਾਂ ਪੈਰਾਂ ਤੇ ਸੋਜਾ ਜਾ ਆਈ ਜਾਂਦਾ ਹਨਾ ਵੀ ਪਤਾ ਨੀ ਦਵਾਈਆਂ ਦਵੂਈਆਂ ਕਰਕੇ। ਮੈਂ ਕਿਹਾ ਚਲੋ ਸੈਰ ਵੀ ਐਵੇਂ ਹੁੰਦਾ ਨਾ ਕੁਛ ਤਾਡੇ ਕੋ ਕੰਮ ਕਾਰ ਵੀ ਘੱਟ ਈ ਹੁੰਦਾ ਸਾਡੇ। ਕੋਈ ਐ ਨੀ ਕਿ ਮੱਝਾਂ ਵਗੈਰਾ ਦਾ ਹੈਗਾ ਹਨਾ ਸ ਮਤ ਕਿ ਸਿਰਫ ਥੋੜਾ ਜਾ ਈ ਕੰਮ ਆ। ਚਲੋ ਜਿਨਾਂ ਨੇ ਤਾਂ ਮੱਝਾਂ ਦਾ ਹੁੰਦਾ ਓਨਾਂ ਨੇ ਤੇ ਦੇਖੋ ਸਾਰਾ ਦਿਨ ਚੱਲਦਾ ਰਹਿੰਦਾ। ਯਾ ਜਿਨਾਂ ਦਾ ਬੱਚੇਆਂ ਵਾਲਾ ਘਰ ਹੁੰਦਾ। ਮਤ ਸਾਡੇ ਨਾ ਤਾਂ ਕੋਈ ਬੱਚਾ ਹਨਾ। ਤੇ ਨਾ ਕੋਈ ਏਦਾਂ ਦਾ ਕਾਫ਼ੀ ਲੰਮਾ ਚੋੜਾ ਕੰਮ ਆ। ਵੀ ਚਲੋ ਏਦੋਂ ਤੇ ਸੈਰ ਕਰਿਆ ਆਏਆ ਕਰਾਂਗੇ ਕੇ ਅੱਧਾ ਘੰਟਾ ਵੀ ਚਲੋ ਨਾਲ ਤਾਂ ਹਨਾ ਵੀ ਜੇੜੀਆਂ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ। ਬੈਠੇ ਬੈਠੇ ਕੋਈ ਸਾਂਹ ਦੀ ਹੋ ਗਈ ਹੈਨਾ ਕੋਈ ਹੱਡੀਆਂ ਦੀ ਹੋਗੀ। ਜਿੱਦਾਂ ਮਲਬ ਓਨਾਂ ਚੀਜ਼ਾਂ ਤੋਂ ਸਹੀ ਰਹਿੰਦਾ।
ਹੂੰ। ਏ ਗੱਲ ਤਾਂ ਹੈ।
ਹਾਂਜੀ ਹਾਂਜੀ।
ਹਾਂਜੀ। ਹੋਰ ਦੱਸੋ।
ਹੋਰ ਤੇ ਬਸ ਵਧੀਆ। ਲੰਘੀ ਜਾਂਦਾ ਆ। ਤੁਸੀ ਸੁਣਾਓ। ਸੈਰ ਕਰਨ ਫੇਰ ਤੁਸੀ ਫੈਮਿਲੀ ਦੇ ਨਾਲ ਜਾਨੇ ਓ? ਯਾਂ ਏਥੇ।
ਸੈਰ ਮੈਂ ਅਪਣੀ ਭੈਣ ਨਾਲ ਜਾਂਦੀ ਹੁੰਨੀ ਆਂ।
ਓਕੇ ਓਕੇ। ਨਾਲੇ ਚਲੋ ਵਧੀਆ ਗੱਲਾਂ ਬਾਤਾਂ ਹੋਈ ਜਾਂਦੀਆਂ ਨੇ ਹੈਨਾ।
ਹੋਰ ਓਦਾਂ ਵੀ ਨਾ ਬੰਦਾ ਸਾਰਾ ਦਿਨ ਘਰੇ ਰਹਿੰਦਾ। ਚਲੋ ਬੰਦੇ ਦਾ ਮਾਇੰਡ ਫਰੈਸ਼ ਜਾ ਹੋ ਜਾਂਦਾ ਘੁੰਮ ਫੇਰ ਕੇ।
ਹਾਂਜੀ ਹਾਂਜੀ ਬਿਲਕੁਲ। ਹੁਣ ਜਿਵੇਂ ਵੇਖੋ ਪਹਿਲਾਂ ਮਲਬ ਅਹ ਮੈਂ ਸੈਰ ਕਰਨ ਜਾਂਦੀ ਸੀਗੀ, ਮੇਰੇ ਨਾਲ ਮਤਲਬ ਚਾਚੇ ਤਾਾਇਆਂ ਦੀਆਂ ਕੁੜੀਆਂ ਹੋ ਜਾਂਦੀਆਂ ਸੀਗੀਆਂ।
ਸ਼ਾਮ ਟਾਈਮ ਤਾਂ ਕੀ ਕਰਨਾ ਬਹਾਨੇ ਨਾਲ ਨਾ ਮਤਲਬ ਤਿਆਰ ਵਿਆਰ ਹੋ ਕੇ ਚਲੇ ਜਾਣਾ ਵੀ ਚਲੋ ਨਾਲੇ ਉਹਨਾਂ ਨੇ ਦੋ ਚਾਰ ਫੋਟੋਆਂ ਖਿੱਚ ਲਾਂਗੇ।
ਹਮ ਸਹੀ ਗੱਲ ਆ, ਅੱਛਾ ਤੁਹਾਨੂੰ ਸ਼ੌਂਕ ਆ। ਫੋਟੋਆਂ ਵਗੈਰਾ ਖੀ
ਨਹੀਂ। ਫੋਟੋਆਂ ਦਾ ਮੈਨੂੰ ਤਾਂ ਨੀ ਇੰਨਾ ਹੈਗਾ, ਮਤਲਬ ਨਾਲ ਜਿਹੜੇ ਮੇਰੇ ਚਾਚੇ ਤਾਾਈਆਂ ਦੀਆਂ ਹੈਗੀਆਂ ਨੇ ਹਨਾ। ਅ ਕਜ਼ਨ ਸਿਸਟਰ ਜਿੜੀਆਂ ਉਹ ਉਹਨਾਂ ਨੂੰ ਮਤਲਬ ਹੈਗਾ ਸ਼ੌਕ। ਮੈਂ ਤਾਂ ਮਤਲਬ ਛੇਤੀ ਦੇ ਕੇ ਦੇਖੋ ਨਾ ਮੈਂ ਕੋਈ ਸਟੇਟਸ ਪਾਵਾਂ ਨਾ ਕੋਈ ਸਟੋਰੀ ਸੋਸ਼ਲ ਮੀਡੀਆ ਤੇ ਵੀ ਕਦੇ ਕੁਛ ਨੀ ਏਦਾਂ ਦਾ। ਡੀ ਪੀ ਵੀ ਮੈਂ ਵਟਸਐਪ ਤੇ ਦੇਖੋ ਹੁਣ ਪੰਜ ਛੇ ਸਾਲਾਂ ਬਾਅਦ ਲਗਾਈ ਉਹ ਵੀ ਮਤਲਬ ਮੈਨੂੰ ਹਰ ਕੋਈ ਟੋਕਦਾ ਠੀਕਾ ਵੀ ਤੂੰ ਕੁਛ ਵੀ ਨੀ ਨਾ ਸੀ ਲਾਇਆ ਓਥੇ ਡੀ
ਹਮ।
ਤੇ ਮਤਲਬ ਉਝ ਮੈਨੂੰ ਬਿਲਕੁਲ ਸ਼ੌਂਕ ਨੀ ਹੈਗਾ, ਏਦਾਂ ਰੀਲਾਂ ਬਣਾਉਣ ਦਾ ਜਾਂ ਕੁਝ ਵੀ
ਹਾਂਜੀ, ਉਹੀ ਕਈਆਂ ਨੂੰ ਬੋਤ ਸ਼ੌਕ ਹੁੰਦਾ ਕਈਆਂ ਨੂੰ ਹੁੰਦਾ ਈ ਹੀ ਨਹੀਂ ਮੈਂ ਤਾਂ ਮਤਲਬ ਕੀ ਨਾ ਵਿੱਚ ਜੇ ਕਈ ਵਾਰ ਮਨ ਹੁੰਦਾ ਤਾਂ ਮੈਂ ਖਿੱਚ ਲੈਣੀ ਆ, ਤਿਆਰ ਹੋਏ ਹੁੰਦੇ ਨਹੀਂ ਖਿੱਚਣੀਆਂ ਤਾ ਖਿੱਚਣੀਆਂ ਨੀ ਭਾਵੇਂ ਮਹੀਨਾ ਲੰਘ ਜਾਵੇ। ਕੋਈ ਏਦਾਂ ਨੀ ਵੀ, ਹਾਏ ਮੈਂ ਫੋਟੋਆਂ ਖਿੱਚਣੀਆਂ
ਏਹੀ ਏਹੀ ਹੈ ਮਤਲਬ ਹੁਣ ਦੇ ਅਸੀਂ ਚਲੋ ਘੁੰਮਣ ਫਿਰਨ ਗਏ ਸੀਗੇ, ਹਨਾ ਵੀ ਚਲੋ ਭੂਆ ਹੋਨੀ ਆਏ ਹੋਏ ਸੀ ਸੀਗੇ ਤੇ ਖਾਣ ਪੀਣ ਚਲੇ ਗਏ ਹਨਾ ਚਲੋ ਕੋਈ ਝੂਟੇ ਵਗੈਰਾ ਲੈ ਰਹੇ ਸੀਗੇ। ਤਾਂ ਮਤਲਬ ਉਹਨਾ ਨੇ ਫੋਟੋਆਂ ਵਗੈਰਾ ਖਿੱਚ ਲਈਆਂ ਹੈਨਾ, ਤੇ ਮਤਲਬ ਦੇਖੋ ਸਾਰਿਆਂ ਨੇ ਉਹ ਫੋਟੋਆਂ ਸਟੇਟਸ ਤੇ ਪਾਤੀਆਂ ਹਨਾ, ਤੇ ਮੈਂ ਉਹਨਾਂ ਚ ਇੱਕ ਫੋਟੋ ਨ ਸਟੇਟਸ ਤੇ ਪਾਈ ਹੈਗੀ। ਤੇ ਭੁਆ ਕਹਿੰਦੀ ਰਹੀ ਕੋਈ ਉਹਦੇ ਤੇ ਗੀਤ ਲਗਾ ਕੇ, ਕੋਈ ਵੀਡੀਓ ਬਣਾ ਦੇ ਹੈਨਾ ਵੀਡੀਓ ਬਣਾ ਦੇ। ਮਤਲਬ ਮੈਨੂੰ ਤਾਂ ਅਹੀਆਂਆਂ ਚੀਜ਼ਾਂ ਤੋਂ ਖਿੱਚ ਮਚਦੀ ਨੀ ਮੈਨੂੰ ਕੋਈ ਕਹਿ ਕੋਈ ਵੀਡੀਓ ਬਣਾਦੇ ਹੈਨਾ, ਤੇ ਨਾ ਹੀ ਮੈਂ ਸ ਜਦੋਂ ਮੈਂ ਪਾਣੀ ਨੀ, ਮੈਂ ਆਪਣਾ ਟਾਇਮ ਕਿਉਂ ਖਰਾਬ ਕਰਾਂ ਉਸ ਚੀਜ਼ ਪੀਛੇ
ਸਹੀ ਗੱਲ ਆ ਹਨਾ।
ਹਾਂਜੀ ਮਤਲਬ ਉਝ ਫੋਨ ਦੇ ਵਿੱਚ ਖਿੱਚੀਆਂ ਪਈਆਂ ਨੇ ਫੋਟੋਆਂ, ਪਰ ਐ ਨ ਵੀ ਸਟੇਟਸ ਤੇ ਪਾਤੇ ਜਾਂ ਕੋਈ ਹੋਰ ਸੋਸ਼ਲ ਮੀਡੀਆ ਪਲੇੈਟਫਾਰਮ ਤੇ ਪਾਤੀਆਂ ਨਾ। ਬਿਲਕੁਲ ਹੈ ਹੀ ਨੀ ਮਤਲਬ ਸ਼ੌਕ ਹੀ ਨੀ ਹੈਗਾ, ਇਹਨਾਂ ਚੀਜ਼ਾਂ ਦਾ।
ਸਹੀ ਏ।
ਐਵੇਂ ਆ ਵੀ ਚਲੋ ਕੋਈ ਬਿਲਕੁਲ, ਬਿਲਕੁਲ ਐਵੇਂ ਚਲੋ ਖਿੱਚ ਕੇ ਦੋ ਚਾਰ ਹਨਾ। ਫੋਨ ਦੇ ਵਿੱਚ ਰੱਖ ਲਈਦੇ ਵੀ ਚਲੋ ਅਹ ਇੱਕ ਮੈਮਰੀ ਹੋ ਜਾਂਦੀ ਆ, ਹੈਨਾ ਵੀ ਹਾਂ ਇਸ ਜਗਾਹ ਤੇ ਗਏ। ਕੀ ਗਲੋਂ।
ਮੈਨੂੰ ਏਦਾਂ ਵੀਡੀਓਸ ਵਗੈਰਾ ਐਡਿਟ ਕਰਨ ਦਾ ਬਹੁਤ ਸ਼ੌਕ ਆ, ਮੈਂ ਜਿਦਾਂ ਕਦੇ ਕਿਤੇ ਕਿਸੇ ਸਹੇਲੀ ਨਾਲ ਵੀ ਫੋਟੋਆਂ ਖਿੱਚੀਆਂ ਹੋਣ, ਵੀਡੀਓ ਵਗੈਰਾ ਬਣਾਈਆਂ ਹੋਣ ਮੈ ਨਾ ਟ ਵੱਢ ਕੇ ਲਾ ਕੇ ਗਾਣੇ ਗੁਣੇ ਲਾ ਕੇ, ਫੇਰ ਉਹ ਵੀ ਜਦੋਂ ਮਨ ਹੁੰਦਾ ਨਾ ਜਦੋਂ ਸਟੇਟਸ ਪਾਤਾ, ਯਾ ਜਦੋਂ
ਬਿਲਕੁਲ, ਬਿਲਕੁਲ ਮੈਨੂੰ ਤਾਂ ਮੈਨੂੰ ਤਾਂ ਨਾ ਇਸ ਚੀਜ਼ ਤੋਂ ਖਿਝੀ ਬੜੀ ਮੱਚਦੀ ਹੈ, ਅਗਰ ਮੈਨੂੰ ਕੋਈ ਕਹਿ ਮਤਲਬ ਮੇਰੇ ਭੂਆ ਉਹ ਨੀ ਕਹਿ ਦਿੰਦੇ ਨੇ ਚਲੋ ਵਿਆਹੇ ਹੋਏ ਨੇ ਉਹ ਨੂੰ ਨਹੀਂ ਟਾਈਮ ਲੱਗਦਾ ਨਾ ਵੀਡੀਓ ਬਣਾਉਣ ਦਾ। ਜਾਂ ਸੌਗ ਵਗੈਰਾ ਉਹਦੇ ਤੇ ਲਾਉਣ ਦਾ, ਤੇ ਉਹ ਮੈਨੂੰ ਭੇਜੀ ਜਾਣਗੇ ਫੋਟੋਆਂ ਜਾਂ ਮੈਸੇਜ ਕਰੀ ਜਾਣਗੇ। ਮੈਂ ਤਾਂ ਮਤਲਬ ਮੈਂਸਜ ਹੀ ਦੇਖਣੇ ਬੰਦ ਕਰ ਦਿੰਦੀ ਹਾਂ ਵੀ ਮੈਨੂੰ ਮੈਨੂੰ ਤਾਂ ਇਸ ਚੀਜ਼ ਤੋਂ ਬੜੀ ਖਿਜ਼ ਮਚਦੀ ਜੀ ਮੈਨੂੰ ਕੋਈ ਕਹਿ ਦਿੰਦਾ ਵੀ ਹਨਾ ਵੀਡੀਓ ਬਣਾ ਦੇਈ ਆ ਕੁਛ ਵੀ
ਹੂ
ਨਹੀਂ ਚਲੋ ਹਰ ਇੱਕ ਦਾ ਆਪਣਾ ਆਪਣਾ ਸੁਭਾਅ ਹੁੰਦਾ, ਹੈਨਾ ਕਈਆਂ ਨੂੰ ਇਸ ਚੀਜ਼ ਦਾ ਸ਼ੌਕ ਹੁੰਦਾ। ਹੁਣ ਕਈ ਦੇਖੋ ਇਹਨਾਂ ਚੀਜ਼ਾਂ ਨਾਲ ਦੇਖੋ ਪੈਸੇ ਵੀ ਕਮਾ ਰਹੇ ਨੇ, ਐਡੀਟਿੰਗ ਵਗੈਰਾ ਕਰਕੇ ਦੇਖੋ ਨਾ ਕਿੰਨੇ ਪੈਸੇ ਕਮਾ ਰਹੇ। ਮਤਲਬ ਉਹੀ ਹੈ ਨਾ ਵੀ ਜਿਹੜੀ ਚੀਜ਼ ਤੇ ਇੰਟਰਸਟ ਹੋਵੇ ਉਹ ਅੱਗੇ ਅੱਗੇ ਜਾ ਕੇ ਆਪਣਾ ਹੈਨਾ ਕੰਮ ਵੀ ਬਣ ਜਾਂਦਾ ਕਿੱਤਾ ਬਣ ਜਾਂਦਾ ਆਪਣਾ
ਹੂ, ਚਲੋ ਠੀਕ ਹੈ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਜੀ ਔਕੇ ਜੀ, ਸਤਿ ਸ਼੍ਰੀ ਅਕਾਲ ਜੀ।
ਹ